ਹੈਲੋ- ਹਾਂਜੀ ਸਰਸੀਕਾਰ ਭੈਣ ਜੀ ਕੀ ਹਾਲ ਆ,
ਹਾਂਜੀ- ਹਾਂਜੀ ਵਧੀਆ ਹੋਰ ਤੁਸੀਂ ਸੁਣਾਓ ਠੀਕ ਓ
ਬਸ ਜੀ ਵਧੀਆ- ਵਧੀਆ ਮੈਂ ਇੱਕ ਦੋ ਦਿਨਾਂ ਤੋਂ ਟਰਾਈ ਕਰਦੀ ਸੀ। ਵੀ ਅ ਤੁਆਡੇ ਨਾਲ ਗੱਲ ਕਰਾਂ। ਪਰ ਨ‌ਈ ਕੋਂਟੈਕਟ ਨਈ ਹੋ ਪਾਇਆ। ਫੇਰ ਮੈਂ ਹੁਣ ਥੋਡੇ ਨਾਲ ਫਾਈਨਲੀ ਗੱਲ ਹੋਈ ਆ ਹੋਰ ਘਰ ਪਰਿਵਾਰ ਸਾਰਾ ਕਿੱਦਾਂ?
ਹਾਂਜੀ ਹਾਂਜੀ ਸਭ ਵਧੀਆ। ਤੁਸੀਂ ਸੁਣਾਓ ਸਭ ਠੀਕ ਬਸ ਰੋਟੀ- ਰੋਟੀ ਬਣਾ ਰੇ ਸੀ। ਰਾਤ ਦੀ ਰੋਟੀ ਤਿਆਰੀ ਕਰਦੇ ਪਏ ਸੀ।
ਅੱਛਾ ਤੇ ਬੱਚਿਆਂ ਦੀ ਤਾਂ ਹੋਲੀਡੇਜ ਹੋਣਗੀਆਂ ਛੁੱਟੀਆਂ ਹੋਣਗੀਆਂ।
ਹਾਂਜੀ- ਹਾਂਜੀ ਬੱਚਿਆਂ ਦੀ ਛੁੱਟੀਆਂ ਨੇ।
ਤੇ ਫੇਰ ਤੁਸੀਂ ਗਏ ਨੀ।
ਨਈ ਮੈਂ ਗਈ ਓਈ ਆਂ। ਮੈਂ ਪੰਜਾਬ ਈ ਆਈ ਓਈ ਆਂ।
ਅੱਛਾ ਤੁਸੀਂ ਓਥੇ ਆਏ ਓਂਏ ਓ। ਠੀਕ ਆ ਜੀ ਠੀਕ ਆ। ਤੇ- ਠੀਕ ਆ ਪੰਜਾਬ ਕਿੱਥੇ? ਅੱਛਾ ਅੰਬਰਸਰ ਸਾਈਡ ਨਾ।
ਹਾਂਜੀ ਹਾਂਜੀ ਓਧਰ
ਅੱਛਾ ਬੋ ਵਧੀਆ ਗੱਲ ਆ। ਤੇ ਅ ਹੁਣ ਕਿੰਨੇ ਦਿਨ ਰਹੋਂਗੇ ਓਥੇ?
ਬਸ ਏਹੀ ਓ ਦੋ ਤਿੰਨ ਦਿਨ ਰਾਂਗੇ ਫੇਰ ਵਾਪਸੀ ਘਰ ਨੂੰ।
ਫੇਰ ਤਾਂ ਨਾ ਜਾਇਆ ਕਰੋ ਜੇ ਦੋ ਤਿੰਨ ਦਿਨ ਰੈਣਾ। ਘੱਟੋ -ਘੱਟ ਹੱਫ਼ਤਾ ਕਾ ਤਾਂ ਲਾਇਆ ਕਰੋ।
ਬਸ ਲੱਗ ਈ ਜਾਏਗਾ ਹਫ਼ਤਾ। ਦੋ ਤਿੰਨ ਦਿਨ ਹੋ ਗਏ ਨੇ ਦੋ ਤਿੰਨ ਦਿਨ ਜਾਣ ਨੂੰ ਲੱਗ ਜਾਂਦੇ ਨੇ। ਆਪੇ ਹਫ਼ਤਾ ਹੋ ਜਾਣਾ ਵੇ। ਏਨਾ ਈ ਬੜਾ ਅੱਜ ਕੱਲ੍ਹ ਬੱਚੇ ਜਿਸ ਸਾਬ ਦੇ ਅਥਰੇ ਨੇ ਨਾ
ਆਂ ਆਹ ਤਾਂ ਗੱਲ ਤੁਆਡੀ ਠੀਕ ਆ।
ਆਪਣੇ ਘਾਰ ਈ ਸ‌ਈ ਨੇ ਫੇਰ।
ਹਾਂਜੀ ਏ ਤਾਂ ਗੱਲ ਠੀਕ ਆ। ਨਈ ਬੱਚਿਆਂ ਨੂੰ ਨਾ- ਹੁਣ ਅਗਰ ਜਿਵੇਂ ਮੇਰਾ ਬੇਟਾ ਪੰਜ ਸਾਲਾਂ ਦਾ। ਓਨੂੰ ਮੈਂ ਜੇ- ਵਾਰੀ ਸਮਝਾਦਾਂ ਵੀ ਅਸੀਂ ਜੇ ਕਿੱਥੇ ਜਾਂਨੇ ਆਂ, ਜਾਂ ਕੋਈ ਸਾਡੇ ਇੱਥੇ ਆਂਦਾ। ਹੁਣ ਮੇਰੇ- ਦੋ ਨਨਾਣਾਂ ਨੇ ਉਹ ਆਈਆਂ ਹੋਈਂ। ਤੇ, ਏਕ ਨਣਾਨ ਮੇਰੀ ਹਫ਼ਤਾ ਕ ਰਹਿ ਕੇ ਗਏ ਆ, ਦੂਜੇ ਪੰਦਰਾਂ ਦੇਣ। ਉਹਨਾਂ ਦੇ, ਅੱਗਿਓ ਬੱਚੇ ਬੋਹ ਬੋਹੋਤ ਜ਼ਿਆਦਾ ਬੋਹਤ ਅਥਰੇ ਆ ਉਹਨਾਂ ਦੇ ਵੀ। ਤੇ ਮੇਰੇ ਆਲਾ ਮੁੰਡਾ ਮੇਰਾ ਬੇਟਾ ਨਾਲ ਰਲ ਕੇ ਉਹ ਵੀ ਉਵੇਂ ਹਿ ਸਭ ਕੁਛ ਕਰਨ ਲੱਗ ਜਾਂਦਾ। ਫੇਰ ਉਹਨੂੰ ਇੱਕ ਡਰਾਬਾ ਹੁੰਦਾ ਵੀ ਜੇ ਤੂੰ ਐ ਕਰੇਗਾ ਤਾਂ ਮੈਂ ਤੈਨੂੰ ਨੈਕਸ ਟਾਈਮ ਲੈ ਕੇ ਨਹੀਂ ਜਾਣਾ ਫੇਰ ਉਹ ਟਿੱਕ ਕੇ ਬੈ ਜਾਂ ਨਾਲੇ ਜੇ ਬੱਚੇ ਨੀ ਸ਼ਰਾਰਤਾਂ ਕਰਨਗੇ ਫਿਰ ਕੌਣ ਕਰੂਗਾ ਆਹ ਤਾਂ ਬੱਚਿਆਂ ਦਾ ਟਾਈਮ ਆ ਸ਼ਰਾਰਤਾਂ ਕਰਨ ਦਾ ਫੇਰ ਜੇ ਚੁੱਪ-ਚਾਪ ਬਹਿ ਜਾਂਦੇ ਆ! ਫੇਰ ਵੀ, ਨੀ ਦਿਲ ਲੱਗਦਾ ਵੀ ਇਹ ਚੁੱਪ-ਚਾਪ ਕਿਉ ਬੈਠੇ ਆ?
ਹਾਂਜੀ ਆ ਤੇ ਹੈ।
ਆ ਗਿਆ ਅੱਲਾ ਹੋਰ ਗਰਮੀ ਕਿੱਦਾਂ ਪੈਂਦੀ ਹੈ। ਸਾਡੇ ਇੱਥੇ ਤਾਂ ਅੱਜ ਮੀਂਹ ਪਿਆ ਮੌਸਮ ਠੀਕ! ਅੱਜ ਸਾਡੇ ਇੱਥੇ
ਉੱਥੇ ਨੀ ਪੰਜਾਬ ਵਿੱਚ ਨਹੀ ਪਿਆ ਮੀਹ ਉੱਧਰ ਪਿਆ ਉਸ ਸਾਈਡ ਮੀਂਹ ਪਿਆ ਮੈਂ ਦੇਖਿਆ ਇੰਨੇ ਸਟਰੀਕ ਇੱਕ ਦੋ ਬੰਦਿਆਂ ਦੀਆਂ
ਹਾਂਜੀ-ਹਾਂਜੀ ਨਹੀਂ-ਨਹੀਂ ਪਤਾ ਹੀ ਕੀ ਗੱਲ ਏ ਹੁਣ ਉੱਥੇ ਵੀ ਪੈ ਸਕਦਾ ਆ ਮੀਂਹ
ਹਾਂਜੀ, ਵੈਸੇ ਹਵਾ ਚ ਠੰਡੀਰ ਹੈਗੀ ਏ, ਹਵਾ ਠੰਡੀ ਚੱਲ ਰੀ ਐ ਬਾਰ।
ਠੀਕ ਆ ਜੀ ਠੀਕ ਆ ਹੋਰ ਅੱਜ ਕੀ ਬਣਾਇਆ ਤੁਸੀਂ।
ਬਸ ਸਵੇਰੇ ਤੇ ਗੁਰਦੁਆਰੇ ਚਲੇ ਗਏ ਸੀ ਆੱਜ। ਮੱਸਿਆ ਹੈਗੀ ਸੀ, ਹਾਂਜੀ ਸੰਗਰਾਂਦ ਵੀ ਸੀ ਮ ਸਿਆ ਵੀ ਸੀ, ਓੱਥੋਂ ਲੰਗਰ ਛਾਕ ਆਏ ਤੇ ਹੁਣ ਬਣਾਇਆ ਵੇ ਬੱਚਿਆਂ ਆਸਤੇ ਪਾਸਤਾ ਬਣਾਇਆ। ਸਨੈਕਸ ਕੈਂਦੇ ਪਏ ਸੀ ਸ਼ਾਮੀ। ਸੂਜੀ ਵਾਲਾ ਬਨਾਨੇ ਆ ਮੈਦੇ ਵਾਲਾ
ਹਾਂਜੀ-ਹਾਂਜੀ-ਹਾਂਜੀ ਉਓਹੀ ਬੱਚਿਆਂ ਲਈ ਤਾਂ ਬੋਤ ਖ਼ਰਾਬ ਕਰਦਾ ਐ ਏਹ। ਪੰਜਾਬ ਤੋਂ ਸੂਟ ਤਾਂ ਬੋਤ ਸੋਨੇ-ਸੋਨੇ ਮਿਲਦੇ ਹੋਨੇ ਆ ਕਿਓਂ ਕਿ ਮੇਰੇ ਜੋ ਮੰਮੀ ਆ ਅਸੀਂ ਬੋਂਬੇ ਤੋਂ ਆ ਤੇ ਸੂਟ ਅਸੀਂ ਪੰਜਾਬ ਤੋਂ ਹੀ ਲੈਣੇ ਆ ਜਿਦਾ ਮੇਰੀਆਂ ਚਾ ਚਲੇ ਜਾਂਦੀ ਆਂ ਤਾਂ ਅਸੀਂ ਕੱਠੇ-ਕੱਠੇ ਸੂਟ ਮੰਗਾ ਲੈਨੇ ਆ ਪਟਿਆਲੇ ਤੋਂ ਸੰਗਰੂਰ ਤੋਂ ਜਲੰਧਰ ਤੋਂ ਓੱਥੇ ਸੂਟ ਸੋਨੇ ਮਿਲਦੇ ਆ ਹੈਨਾ।
ਹਾਂਜੀ ਬੋਤ ਸੋਣੇ ਹੁਣੇ ਮੈਂ ਸ਼ੋਪਿੰਗ ਕਰਕੇ ਆਈ ਆ ਬਲ ਕਿ ਹਾਂਜੀ-ਹਾਂਜੀ ਸੂਟ ਈ। ਨਈ-ਨਈ ਹਾਂ ਕੋਟ ਨ ਵੀ ਏ ਜੋ ਜਿਸ ਹਿਸਾਬ ਦਾ ਤੁਸੀਂ ਲੈਨਾ
ਹਾਂਜੀ।
ਬਾਕੀ ਆੱਜ-ਕੱਲ ਲੋਕ ਕੋਟਨ ਜੈਦਾ ਕਰਦੇ ਪਏ ਨੇ ਕਿਉਂਕਿ ਗਰਮੀ ਜੋ ਹੈਗੀ ਏ।
ਵੀ ਬੋਤ ਮੈਂ ਵੀ ਓਧਨ ਲੈ ਕੇ ਆਈ ਆ ਤਿੰਨ ਸੂਟ ਓ ਅੰਬਰਸਰ ਵਾਲਿਆਂ ਦੀ ਸ਼ੋਪ ਆ ਇੱਥੇ। ਤੇ ਸੂਟ ਤਾਂ ਮੈਨੂੰ ਮੈਂ ਪੈਲਾਂ ਪੂਰਾ ਮਾਰਕੀਟ ਘੁੰਮ ਲਿਆ ਮੈਨੂੰ ਕੁਛ ਪਸੰਦ ਨੀ ਆਇਆ ਫੇਰ ਮੁੜ ਕੇ ਓ ਸ਼ੋਪ ਤੇ ਡਿਸਪਲੇ ਸੀਗੇ ਸੂਟ ਓੱਥੋਂ ਜੀ ਫੇਰ ਮੈਂ ਤਿੰਨ, ਚਾਰ, ਛੇ ਸੂਟ ਚੱਕੇ ਸੀਗੇ। ਬੋਤ ਸੋਨੇ ਸੂਟ ਅੱਡ-ਅੱਡ ਟਾਈਪ ਦੇ ਪਿਉਰ ਦੀਆਂ ਚੁੰਨੀਆਂ ਕਿਉਂਕਿ ਪਿਓਰ ਦੀਆਂ ਮਿਲਦੀਆਂ ਨਈ ਨਾ। ਹਾਫ ਪਿਓਰ ਮਿਲਦੀਆਂ ਨੇ ਯਾਂ ਚਿਨੋਨ ਦੀਆਂ ਮਿਲਦੀਆਂ ਹੁਣ ਪਿਓਰ ਦਾ ਏ ਪਿਓਰ ਦੀ ਚੁੰਨੀ ਲੈਣ ਜਾਵਾਂ ਗਿਆਰਾਂ ਬਾਰਾਂ ਸੌ ਦੀ ਪਿਓਰ ਦੀ ਚੁੰਨੀ ਮਿਲਦੀ ਐ।
ਐ ਤੇ ਐ।
ਫੇਰ ਮੈਂ ਚੁੰਨੀ ਵੀ ਲਈ ਆ ਪਿਓਰ ਦੀ। ਤੇ ਐਹਾ ਸਾਲ ਹੋਰ ਸੁਣਾਓ ਜੀ ਤੁਸੀਂ?
ਬਸ ਵਦੀਆ, ਹੋਰ ਤੁਸੀਂ ਕੀ ਬਣਾਇਆ ਡਿਨਰ ਇਚ?
ਅੱਛਾ, ਅਸੀਂ ਆੱਜ ਡਿਨਰ ਚ ਨਾ ਸਾਡੀ ਨਨਾਣ ਆਈ ਆ ਗਾਹਾਂ ਓਨਾਂ ਦੇ ਮਾਮੇ ਦੀਆਂ ਕੁੜੀਆਂ ਵੀ ਆਈਆਂ ਹੋਈਆਂ ਤੇ ਬਾਰੋਂ ਰੋਟੀ ਆਈ ਆ ਆੱਜ ਤਾਂ। ਜਿੱਦਾਂ ਸ਼ਾਹੀ ਪਨੀਰ ਆ ਗਿਆ, ਦਾਲ ਮੱਖਣੀ ਆਗੀ, ਪ੍ਰਸ਼ਾਦੇ ਵੀ ਬਾਰੋਂ ਈ ਲਿਆਏਆ ਅਸੀਂ। ਬਸ ਆੱਜ ਘਰੇ ਸ਼ਾਮ ਦਾ ਵੇਲੇ ਆ ਦੁਪੈਰੇ ਅਸੀਂ ਆ ਬਣਾਇਆ ਸੀਗਾ ਪਨੀਰ ਦੀ ਭੁਰਜੀ ਬਣਾਈ ਸੀ ਨਾਲ ਦਾਲ ਬਣਾਏ ਦਾਲ ਬਣਾਈ ਸੀ, ਫੁਲਕੇ ਬਣਾਏ ਸੀਗੇ ਘਰੇ।
ਹੂੰ, ਅਸੀਂ ਹੁਣ ਦਾਲ ਬਣਾ ਕੇ ਬਸ ਆਏ ਆ। ਹਲੇ ਐ ਬੱਚਿਆਂ ਨੇ ਸਨੈਕਸ ਈ ਹੁਣ ਖਾਏ ਨੇ ਹਾਂਜੀ ਹੁਣ ਹ
ਹੁਣ ਇਹਨਾਂ ਦੇ ਵੀ। ਇੱਥੇ ਵੀ ਅ ਜਿਹੜੇ ਕੀ ਕਹਿੰਦੇ ਆ ਮੋਮੋਸ। ਫ਼ਰਿਆਡ ਮੋਮੋਸ, ਬੋਇਲ ਮੋਮਸ, ਸਟੀਮ ਮੋਮੋਸ, ਇਨਾ ਕੁਛ ਇਹਨਾਂ ਨੇ ਵੀ। ਆਹ ਕੁਛ ਤਾਂ ਮੈਂ ਨਾ ਮੈਂ ਖਾਂਦੀ ਹਾਂ, ਨਾ ਮੇਰਾ ਬੇਟਾ ਖਾਂਦਾ ਉਹ ਪੰਜ ਸਾਲ ਦਾ। ਪਰ ਉਹਨੂੰ ਬਾਹਰਲਾ ਬਿਲਕੁਲ ਕੁਛ ਵੀ ਪਸੰਦ ਨਹੀਂ ਆ। ਨਾ ਉਹਨੂੰ ਪਸੰਦ ਆ, ਨਾ ਮੈਨੂੰ ਪਸੰਦ ਆ ਬਾਹਰਲਾ। ਅਸੀਂ ਦੋਨੋਂ ਹੀ ਨਹੀਂ ਖਾਂਦੇ ਬਾਹਰ ਦਾ। ਤਾਂ ਕਰਕੇ ਘੱਟ ਹੀ ਆਉਂਦਾ, ਸਾਡੇ ਲਈ ਤਾਂ। ਹੈਲੋ। ਹੈਲੋ। ਹੈਲੋ‌ ਹੈਲੋ। ਹੈਲੋ।